ਹੈਲੋ ਜੀ। ਸਾਸ੍ਰੀ ਕਾਲ ਜੀ। ਹਾਂਜੀ, ਠੀਕ ਓ?
ਹਾਂਜੀ, ਮੈਂ ਕੇਆ ਮੈਂ ਫੋਨ ਈ ਕਾਰ ਲਾਂ ਕਿੰਨੇ ਦਿਨ ਹੋ ਗਏ। ਭਰਾ ਜੀ ਨੂੰ ਫੋਨ ਨੀ ਕੀਤਾ।
ਹਾਂਜੀ, ਬੋਲੋ।
ਮੈਂ ਕੇਆ ਭਰਾ ਜੀ ਨੂੰ ਫੋਨ ਕਾਰ ਲਾਂ, ਭਰਾ ਜੀ ਨੂੰ ਪੁੱਛਾ, ਹੋਰ ਠੀਕ ਸਬ? ਹੂੰ ਗਰਮੀ ਹੁੰਦੀ ਨਾ ਗਰਮੀ ਵਿਚ ਕਿ ਤੂਸੀ ਠੀਕ ਨੀ ਰੈਂਦੇ, ਇਸ ਕਾਰਕੇ ਮੈਂ ਕੇਆ ਕੱਲ ਥੋੜੀ ਤਬੀਅਤ ਦਾ ਵੀ ਪੁੱਛ ਲਵਾਂ? ਪਤਾ ਲੱਗਾ ਸੀ
ਹਾਂਜੀ, ਹਾਂਜੀ ਬਾੱਸ ਵੈਸੇ ਗਰਮੀ ਸੀ, ਗਰਮੀ ਦਾ ਮੈਂ
ਹਾਂਜੀ ਤੂਸੀ ਗਰਮੀ ਚ ਆਪ ਅਪਣਾ ਧੇਆਨ ਰੱਖੇਆ ਕਰੋ ਨਾ ਤੂਸੀ, ਮੈਨੂੰ ਓ ਦੱਸੇਆ ਸੀ ਤੂਆਡੀ ਵੋਟੀ ਨੇ, ਕੀ ਠੀਕ ਨੀ ਰਹੇ ਫੇਰ ਸਾਨੂੰ ਦਿੱਕਤ ਹੋ ਗਈ। ਅਸੀਂ ਹੋਸਪਿਟਲ ਲੈ ਕੇ ਗਏ ਗਲੂਕੋਜ਼ ਚੜਵਾਏਆ ਅਪਨਾ ਧੇਆਨ ਰੱਖੇਆ ਕਰੋਂ ਨਾ।
ਹਾਂਜੀ, ਹਾਂਜੀ ਹੋਰ? ਹੋਰ, ਅਪਨੀ ਸੁਨਾਓ ਤੂਸੀ?
ਆਂ ਵਦੀਆ ਸਾਡੇ ਵੀ ਬੜੀ ਗਰਮੀ ਪੈਂਦੀ ਪਈ ਐ, ਬੋਤ ਗਰਮੀ ਪਾਨੀ ਦੀ ਦਿੱਕਤ ਹੋਈ ਦੀ ਐ।
ਹਾਂ
ਤੇ ਪਾਣੀ ਦੀ ਬੜੀ ਪਰੇਸ਼ਾਨੀ ਹੁੰਦੀ ਪਈ ਏ।
ਹਾਂ ਹੈਲੋ। ਹੈਲੋ।
ਹਾਂਜੀ ਬੋਲੋ, ਬੋਲੋ ਤੂਸੀ ਬੋਲੋ ਗਾੱਲ ਕਰੋ।
ਹਾਂਜੀ, ਬੋਲੋ?
ਹਾਂਜੀ, ਹੋਰ ਮੈਂ ਕੇਆ ਪਾਣੀ ਦੀ ਬੜੀ ਦਿੱਕਤ ਹੋ ਰਈ ਐ।
ਹਾਂਜੀ, ਹਾਂਜੀ ਪਾਣੀ ਦੀ ਦਿੱਕਤ ਦੇ ਕਾਰਨ ਈ ਪਾਣੀ ਦੀ ਕਮੀ ਹੋਨ ਕਾਰਨ ਫੇਰ ਤਾਂ ਈ ਤੇ ਗਰਮੀ ਚ ਆਪਨਾ ਬਮਾਰ ਹੋ ਗੇਆ ਸੀ ਮੈਂ।
ਹਾਂਜੀ ਦੋ ਟੈਮ ਤੇ ਪਾਣੀ ਆਂਦਾ ਈ ਨੀ ਪੇਆ, ਰਾਤ ਨੂੰ ਪਾਣੀ ਆ ਰੇਐ, ਪਾਣੀ ਵੀ ਨੀ ਦੇ ਰੇ। ਪਾਣੀ ਦੀ ਇੰਨੀ ਸੋ਼ਰਟੇਜ ਹੋ ਰਈ ਐ।
ਹਾਂਜੀ।
ਮਤਲਬ ਕਿ ਲੋਕੀ ਪਾਣੀ ਦੀ ਸੰਭਾਲ ਨੀ ਨਾ ਕਾਰ ਰਏ। ਬ ਸੂਕੂਲਾਂ ਵਿੱਚ ਵੀ ਦਾੱਸ ਰਏ ਆ ਕਿ ਪਾਣੀ ਦੀ ਵਰਤੋਂ ਘਾੱਟ ਕਰੋ।
ਹਾਂਜੀ।
ਪਰ ਲੇਕਿਨ ਲੋਕੀ ਮੰਨਦੇ ਨੀ ਨਾ, ਲੋਕੀ ਦੇਖੋ ਅਪਨੇ ਘਾਰ ਦੀਆਂ ਬਾਰ ਗਲੀਆਂ ਸੜਕਾਂ ਧੋਂਦੇ ਨੇ, ਇੰਨਾ ਖੁੱਲਾ ਪਾਣੀ ਰੋੜਦੇ ਨੇ।
ਹੂੰ।
ਬਾੱਸ ਪਾਨੀ ਦੀ ਕਿੱਲਤ ਬੋਤ ਜਾਦਾ ਹੋ ਗਈ ਐ। ਮਤਲਬ ਕਿ ਲੋਕੀ ਸਮਜਦੇ ਨੀ ਪਏ ਪਾਨੀ ਨੂੰ ਸੰਭਾਲਨੈ। ਭੈਣ ਜੀ। ਆਉਣ ਵਾਲੇ ਟਾਈਮ ਚ ਪਾਣੀ ਸਾਨੂੰ ਮੁੱਲ ਲਾਇ ਕੇ ਪੀਣਾ ਪਏ ਕਰੇਗਾ। ਵੇਖੋ ਰਾਜਸਥਾਨ ਚ ਦਿੱਲੀ ਚ। ਇਹਨਾਂ ਦੇ ਸ਼ਹਿਰਾਂ ਵਿੱਚ ਪਾਣੀ। ਮੁੱਲ ਲੈ ਕੇ ਪੀ ਰਹੇ ਨੇ। ਬਹੁਤ ਜਿਆਦਾ ਦਿੱਕਤ ਹੋ ਰਹੀ ਹੈ। ਮਤਲਬ ਕਿ ਲੋਕੀ ਇੱਕ ਟਾਈਮ ਪਾਣੀ ਆਉਂਦਾ। ਤੇ ਬਹੁਤ ਬੁਰਾ ਹਾਲ ਲੋਕੀ ਨਿੱਕਾ ਨਿੱਕਾ ਭਾਂਡਾ ਭਰ ਕੇ ਰੱਖਦੇ ਪਏ। ਪਾਣੀਆਂ ਦੀਆਂ।
ਹਾਂਜੀ।
ਹਾਂਜੀ।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
ਹੋਰ ਬਸ ਵਧੀਆ ਹੋਰ ਥੋੜਾ ਬੋਤਾ। ਗਰਮੀ ਦੇ ਕਾਰਨ ਜਿਵੇਂ ਬਾਰਿਸ਼ ਹੋ ਜਾਂਦੀ। ਬਾਰਿਸ਼ ਤੋਂ ਬਾਦ ਜੇਹੜੀ ਧੁੱਪ ਹੁੰਦੀ ਐ। ਬੜੀ ਗੰਦੀ ਧੁੱਪ। ਮਤਲਬ ਸਾਹ ਘੋਟ ਜਾਂਦਾ ਏ। ਬੋਤ ਜਆਦਾ ਗਰਮੀ ਲੱਗਦੀ।
ਹਾਂਸੀ।
ਬਸ। ਹੁਣ ਬਸ ਦੇਖੋ। ਹਰ ਚੀਜ਼ ਦੇ ਨਾਲ ਏ ਬਾਰ ਸਗੋਂ। ਕੁਦਰਤੀ ਹਵਾ ਲੈਣੀ ਚਾਹੀਦੀ ਐ। ਪਰ ਨਈ ਲੋਕਾਂ ਨੇ ਤੇ ਅੱਜ ਕੱਲ੍ਹ ਅਪਣੇ ਸਰੀਰਾਂ ਨੂੰ ਬੜਾ। ਸੋਲ ਕਰ ਲਿਆ ਦਾ ਐ। ਅੰਦਰ ਈ ਵੜੇ ਰਹਿੰਦੇ ਨੇ ਬੱਸ ਕੀ ਜੀ। ਤਾ ਜੀ ਏਸੀ ਚਲਾ ਲਿਆ ਤੇ ਸੋ ਗਏ। ਜਦ ਕਿ ਏ ਸੀ ਦੀ ਹਵਾ ਬੜੀ ਖ਼ਰਾਬ ਹੁੰਦੀ ਐ। ਸਰੀਰ ਨੂੰ ਖ਼ਰਾਬ ਕਰ ਦਿੰਦੀ ਐ।
ਪਹਿਲਾਂ ਓਹ ਵੀ ਤੇ ਟੈਮ ਹੁੰਦਾ ਸੀ। ਜਦੋਂ ਲੋਕੀ ਆਪਣਾ ਪੱਖੀਆਂ ਹੱਥ ਨਾਲ ਚਲਾਾਂਦੇ ਦੇ ਸੀ।
ਹਾਂਜੀ ਹਾਂਜੀ ਜੀ। ਬੜਾ ਬੜਾ ਜੀ। ਸਾਡੇ ਮਤਲਬ ਅਸੀਂ ਜਦੋਂ ਅਪਣੇ ਦੂਸਰੇ ਘਰ ਚ ਰਹਿੰਦੇ ਸੀ। ਆਪਾਂ ਛੱਤ ਤੇ ਸੌਦੇ ਸੀ।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
ਤੇ ਲਾਈਟ ਚਲੀ ਜਾਨੀ ਤੇ ਅਸੀ ਪੱਖੀਆਂ ਚੱਲਣੀਆਂ ਕਰਨੀਆਂ। ਬੱਚੇਆਂ ਨੂੰ ਉਠ - ਉੱਠ ਤੇ ਓਹਨਾ ਨੂੰ ਪੱਖੀ ਝੱਲਣੀ ਕਰਨੀ।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
ਮੇਰਾ ਛੋਟੇ ਵਾਲਾ ਕਾਕਾ ਤੇ ਬੜੀ ਗਰਮੀ ਵਿੱਚ ਬੜੀ ਗੰਦੀ ਮਤਲਬ ਅਗਸਤ ਦੇ ਵਿੱਚ। ਜੋ ਐ ਬੋਤ ਗੰਦੀ ਬਾਰ ਸੀ। ਤੇ ਔਨੂੰ ਅਸੀ ਹਰ ਟਾਈਮ ਪੱਖੀ ਹੈਂਡ ਫੈਨ ਫੜੀ ਰੱਖਣਾ। ਮਤਲਬ ਓਸ ਟਾਈਮ ਤੇ ਮੰਨ ਲਓ। ਅ ਇਨਵੇਟਰ ਵੀ ਕਿਸੇ - ਕਿਸੇ ਵਿਰਲੇ ਵਰਲੇ ਘਰ ਚ ਲੱਗਿਆ ਹੁੰਦਾ ਸੀ।
ਹਮ।
ਬਈ ਸਭ ਦੇ ਘਰਾਂ ਚ ਨੀ ਸੀ ਹੁੰਦਾ।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
ਹਾਂ ਮੇਰੇ ਤੇ ਘਰਦਿਆਂ ਨੇ ਵੀ ਬੜਾ ਸਾਥ ਦਿੱਤਾ। ਔਨਾਂ ਨੇ ਵੀ ਨਾਲ ਬਈ ਝੱਲਣੀ ਪੱਕੀ। ਲਾਈਟ ਵੀ ਇੱਕ ਘੰਟਾ ਆਉਂਦੀ ਸੀ। ਇੱਕ ਘੰਟਾ ਚਲੀ ਜਾਂਦੀ ਸੀ। ਮਤਲਬ ਘੱਟ ਲੱਗਦੇ ਸੀ ਜਿਵੇਂ?
ਬਾਕੀ ਉਹ ਟਾਈਮ ਠੀਕ ਸੀ।
ਉਹ ਟਾਈਮ ਤਾਂ ਜੀ, ਬਹੁਤ ਵਧੀਆ। ਹੁਣ ਦਾ ਟਾਈਮ ਤੇ
ਅੱਜ ਕੱਲ੍ਹ ਏ ਸੀਆਂ ਦੇ ਵਿੱਚ। ਉਹ ਛੱਤੀ ਬਿਮਾਰੀਆਂ ਵੀ ਲੱਗਦੀਆਂ ਨੇ।
ਹਾਂਜੀ- ਹਾਂਜੀ ਜੀ। ਮੈਨੂੰ ਤੇ ਆਪ ਨਹੀਂ ਸਿਖਾਉਂਦਾ। ਪਰ ਮੇਰੇ ਬੱਚੇ। ਬੱਚੇ ਚਲਾਉਦੇ ਨੇ ਕੀ ਕਰਾਂ। ਮੈਂ ਹੁਣ ਬੱਚਿਆਂ ਦੀ ਵੀ ਤਾਂ ਫਿਰ ਮੰਨਣੀ ਪੈਂਦੀ ਹੈ ਨਾ।
ਹਾਂਜੀ। ਬਾਕੀ ਉਹ ਟਾਈਮ ਠੀਕ ਸੀ। ਸਰੀਰ ਚੁਸਤ ਰਹਿੰਦਾ ਸੀ। ਪਸੀਨਾ ਆਉਂਦਾ ਰਹਿੰਦਾ ਸੀ ਜੀ।
ਉੱਥੇ ਜੀ ਪੇਕੇ ਤੇ ਲੋਕੀ ਗਲੀਆਂ ਚ ਮੰਜੇ ਡਾਹ ਲੈਂਦੇ ਸੀ। ਤਾਂ ਉੱਥੇ ਸੌ ਜਾਂਦੇ ਹੁੰਦੇ ਸੀ। ਏਨਾ ਵਧੀਆ ਮਾਹੌਲ ਸੀ। ਪਰ ਹੁਣ ਦਾ ਮਾਹੌਲ ਵੀ ਤਾਂ ਥੋੜਾ ਖ਼ਰਾਬ ਹੋ ਗਿਆ ਨਾ। ਮਤਲਬ ਕਿ
ਪਿੰਡ ਪਿੰਡ ਚ ਪਿੰਡ ਚ ਰਹਿੰਦੇ ਤੁਸੀ?
ਹਾਂਜੀ ਜੀ। ਨਾ ਪਿੰਡ ਏ ਨਾ ਸ਼ਹਿਰ ਏ ਕਸਬਾ। ਟਾਈਪ ਏ ਮਤਲਬ ਕਿ ਹੋਣ। ਤਾਂ ਮਤਲਬ। ਅਸੀਂ ਬਾਰ ਵੀ ਨੀ ਜਾ ਸਕਦੇ। ਮਤਲਬ ਔਥੇ ਸਮੈਕ ਵਗੈਰਾ ਮ ਨਸ਼ਾ ਬੋਤ ਜ਼ਆਦਾ ਚੱਲ ਗਿਆ ਐ। ਮਤਲਬ ਲੋਕੀ ਬਾਰ ਨੂੰ ਰਾਤ ਨੂੰ ਸੱਤ ਵਜੇ ਈ। ਆਪਣੇ ਘਰਾਂ ਦੇ ਅੰਦਰ ਵੜ ਜਾਂਦੇ ਨੇ। ਦਰਵਾਜ਼ੇ ਬੰਦ ਕਰਦੇ ਨੇ। ਕਿ ਕੋਈ ਸਮਮੈਕੀਆਂ ਨਾ ਆ ਕੇ ਵੜ ਜੇ ਜਾਂ ਕੁਛ ਏਦਾਂ ਓਦਾਂ ਬਸ ਫੇਰ ਔ। ਡਰ ਦੇ ਮਾਰੇ ਅਪਣੇ ਅੰਦਰ ਈ ਰਹਿੰਦੇ ਨੇ। ਪਹਿਲਾਂ ਲੋਕੀ ਬਾਰ ਸੌਂਦੇ ਸੀ। ਤਾਜ਼ੀ ਹਵਾ ਲੈਂਦੇ ਸੀ। ਸਵੇਰੇ ਉੱਠ ਕੇ ਸੈਰ ਕਰਨ ਜਾਣੀ। ਹੁਣ ਹੁਣ ਓ ਡਰਦੇ ਮਾਰੇ ਸੈਰ ਈ ਨੀ ਕਰਨ ਜਾਂਦੇ। ਕਿ ਕੋਈ ਸਮੈਕੇਆ ਈ ਨਾ ਫੜ ਲਏ। ਜਾਂ ਕੁਛ। ਕੁਛ ਵੀ ਮਤਲਬ ਕਿ ਅਪਣੇ ਓਨਾਂ ਦੇ ਅੰਦਰ ਦਹਿਸ਼ਤ ਬੋਤ ਜ਼ਆਦਾ ਪੈ ਗਈ ਐ। ਪਿੰਡਾਂ ਵਿੱਚ ਪੰਜਾਬ ਵਿੱਚ। ਤੇ ਨਸ਼ਿਆਂ ਨੇ। ਬੜਾ ਬੁਰਾ ਹਾਲ ਕਰ ਦਿੱਤਾ।
ਹਾਂਜੀ। । ਮੈਂ ਕੇ ਚੋਰੀ ਵਗੈਰਾ ਵੀ ਕਰ ਦਿੰਦੇ ਹੁੰਦੇ ਨਾਂ।
ਨਹੀਂ ਮ। ਮਤਲਬ ਕਿ ਵੇਖੋ ਜੀ ਵਹੁਣ ਜਿਵੇਂ ਕਿਸੇ ਨੇ ਕੁਛ ਫੜਿਆ ਤਾਂ। ਉਹਨੂੰ ਖੋ ਕੇ ਲੈ ਜਾਂਦੇ ਨੇ। ਜਾਂ ਜਿਵੇਂ ਉਹਨਾਂ ਨੂੰ ਪਤਾ ਲੱਗਿਆ। ਕਿਸੇ ਦੇ ਘਰ ਚ ਦੋ ਜੀਅ ਰਿੰਦੇ ਨੇ ਬਜ਼ੁਰਗ। ਰਹਿੰਦੇ ਨੇ ਵੱਡਾ- ਵੱਡਾ ਕੋਈ ਨੀ ਹੈ। ਤਾਂ, ਉਹ ਮੌਕੇ ਦਾ ਫਾਇਦਾ ਉੱਠਾ ਲੈਂਦੇ ਨੇ। ਜਾਂ ਉਹਨਾਂ ਦੇ ਰਿਸ਼ਤੇਦਾਰ ਬਣ ਕੇ ਚਲੇ ਜਾਂਦੇ ਆ। ਪਹਿਲਾਂ ਉਹਨਾਂ ਨਾਲ ਪਿਆਰ ਪਾ ਲੈਂਦੇ ਨੇ। ਵੀ ਅਸੀਂ ਇੰਝ ਕਰਾਂਗੇ, ਉਝ ਕਰਾਂਗੇ। ਉਹਨਾਂ ਦੀ ਆੜਤ ਵੜਤ ਕਰਦੇ ਨੇ। ਜਿਵੇਂ ਕੋਈ ਬਜ਼ਾਰੋਂ ਸਮਾਨ ਲਿਆਤਾ। ਉਹਨਾਂ ਨੂੰ ਦਵਾਈ ਦੂਈ ਲਿਆਤੀ। ਉਹਨਾਂ ਨੂੰ ਆਪਣਾ ਪੂਰਾ ਬਣਾ ਲੈਂਦੇ ਨੇ। ਤਾਂ ਜੋ ਆਪਣਾ ਵਿਸ਼ਵਾਸ ਜਿੱਤ ਲੈਣ। ਫੇਰ ਪਤਾ ਨੀ। ਕਿਸ਼ਤਾਂ ਕਰਕੇ ਕੁੱਝ ਵੇਖ ਲੈਂਦੇ ਨੇ। ਭੇਤ- ਭੂਤ ਪਾਉਂਦੇ ਨੇ। ਤੇ ਫੇਰ ਬੱਸ ਸ।
ਤੁਹਾਡੇ ਘਰ ਵਿੱਚ ਕਿਹੜੇ -ਕਿਹੜੇ ਮੈਂਬਰ ਹੈਗੇ ਨੇ।
ਮੇਰੇ ਘਰ ਵਿੱਚ ਜੀ ਪਹਿਲਾਂ ਤਾਂ ਮੈਂ ਜੁਆਇੰਟ ਪਰਿਵਾਰ ਵਿੱਚ ਰਹਿੰਦੀ ਸੀ। ਹੁਣ ਵੀ ਇੱਕ ਕਿਸਮ ਦਾ ਉਹੀ ਪਰਿਵਾਰ ਹੈ। ਲੇਕਿਨ। ਥੋੜਾ ਆਪਣਾ ਸੈਪਰੇਟ ਕਰ ਲਿਆ ਸੀ। ਕੀ, ਬੱਚੇ ਵੱਡੇ ਹੋ ਰਹੇ ਆ। ਇੱਕ ਕਮਰੇ ਚ ਗੁਜ਼ਾਰਾ ਨਹੀਂ ਸੀ ਹੁੰਦਾ। ਤਾਂ, ਪਰ ਸਾਡਾ ਪਿਆਰ ਓਦਾਂ ਹੀ ਹੈ। ਜਿਵੇਂ ਮੈਂ ਇੱਧਰ ਚਲੀ ਗਈ। ਜਾਂ ਉਹ ਇੱਧਰ ਆ ਜਾਂਦੇ ਨੇ ਮੇਰੇ ਦੋ ਬੱਚੇ ਨੇ ਇੱਕ ਬੇਟੀ ਹੈ। ਅਤੇ। ਬੱਚੇ ਵੱਡੇ ਨੇ ਮੇਰੇ ਜੀ ਵਿਆਣਯੋਗ ਨੇ। ਬਸ ਹੁਣ ਘਰ ਬਾਹਰ ਵੇਖਦੇ ਪਏ ਆ ਕੁੜੀ ਲਈ। ਕੋਈ ਚੰਗਾ ਜਿਹਾ ਘਰ ਬਾਹਰ ਲੱਭ ਜੇ। ਤਾਂ ਉਹਦਾ ਵਿਆਹ ਕਰੀਏ ਅਸੀਂ
ਤਾਂ ਹੋਰ ਤੁਹਾਡੇ ਘਰ ਚ ਕੌਣ ਕੌਣ ਹੈ।
ਮੈਂ ਕਹਿ ਤੇ ਰਹੀ ਹਾਂ। ਮੇਰੇ ਹਸਬੈਂਡ, ਨੇ ਮੈਂਮਾਂ ਮੇਰੇ ਦੋ ਲੜਕੇ ਨੇ ਔਰ ਇੱਕ ਗੁੜਆ। ਗੁੜੀਆ ਵੱਡੀ ਉਹਦਾ ਅਸੀਂ ਵਿਆਹ ਕਰਨਾ ਹੁਣ। ਬਸ ਉਹਦੇ ਲਈ ਵੇਖਦੇਈ ਮੁੰਡਾ ਵੇਖਦੇ ਕੋਈ ਵਧੀਆ ਜਿਹਾ ਮੁੰਡਾ ਲੱਭ ਜੇ। ਤਾਂ ਦਾ ਵਿਆਹ ਕਰ ਲਈਏ। ਅਸੀਂ
ਫੇਰ ਤਾਂ ਬਹੁਤ ਅੱਛੀ ਗੱਲ ਏ ਜੀ।
ਹਾਂਜੀ।
ਵਿਆਹ ਵਾਸ ਕਰਨ ਵਾਸਤੇ ਆਪਣਾ ਮਿਹਨਤ ਵੀ ਬਹੁਤ ਕਰਨੀ ਪਏਗੀ। ਅੱਛ ਦਾਕਾਰਣਾ ਪਏਗਾ।
ਹਾਂਜੀ- ਹਾਂਜੀ ਬਸ ਮੈਂ ਤਾਂ ਬਾਬਾ ਜੀ ਨੂੰ ਕਹਿੰਦੀ ਆਾਂ। ਮੈਂ ਨਾ ਮੰਗਦੀ ਆਪਣੇ ਭੈਣ- ਭਰਾਵਾਂ ਕੋਲ ਨਾ ਮੈਂ ਮੰਗਦੀ ਆਪਣੇ ਦਿਓਰਾਂ - ਜੇਠਾਂ ਕੋਲ ਮੈਂ ਤੇ ਗੁਰੂ ਰਾਮਦਾਸ ਜੀ ਨੂੰ ਕਹਿੰਦੀ। ਬਾਬਾ ਜੀ ਤੁਸੀਂ ਕਾਰਜ ਸਵਾਰਨ ਆ। ਤੁਸੀਂ ਸਭ ਕੁਝ ਕਰਨਾ। ਮੇਰਾ ਨਮਾਨ ਤਾਂ ਤੁਸੀਂ ਹੋ ਬਸ। ਮੈਂ ਕਿਸੇ ਅੱਗੇ ਆਸ ਨੀ ਰੱਖਦੀ। ਕੋਈ ਮੈਨੂੰ ਕਿਸੇ ਨਾਲ ਮਤਲਬ ਨੀ ਆ। ਬਸ ਮੈਨੂੰ, ਉਸ ਗੁਰੂ ਜੀ ਦੇ ਵਿਸ਼ਵਾਸ ਚ ਉਹਨਾਂ ਨੇ ਹੀ ਕਰਨਾ ਜੋ ਕਰਨਾ ਅਸੀਂ ਖੁੱਦ ਪੰਜ ਭੈਣ ਵਾਂ, ਸਾਡੇ ਪਾਪਾ ਜੀ ਨੇ ਕ ਇੱਕੋ ਗੱਲ ਇੱਕੋ ਲੜ ਫੜੀ ਸੀ, ਕਿ ਮੇਰਾ ਤਾਂ ਕਾਰਜ ਬਾਬਾ ਬੁੱਢਾ ਜੀ ਨੇ ਕਰਨਾ
ਇਸ ਕਰਕੇ, ਅਸੀਂ ਵੀ ਉਸੇ ਲੜ ਲੱਗੇ ਦੇ ਹਾਂ ਹੀ ਪਰਮਾਤਮਾ ਤੋਂ ਮੰਗਦੇ ਹਾਂ, ਇਨਸਾਨ ਕੋਲ ਮੰਗ ਕੇ ਕੀ ਮਿਲਣਾ।
ਅੱਜ ਮੈਂ ਇਨਸਾਨ ਕੋਲ ਮੰਗਾਂਗੀ, ਕੱਲ ਉਹਨੂੰ ਦੇਵਾਂਗੀ ਵੀ ਉਥੋਂ ਡਬਲ ਹੀ
ਅੱਜੇ ਇਨਸਾਨ ਤਾਂ ਕਿਸੇ ਨੂੰ ਦੇਖ ਰਾਜ਼ੀ ਨਹੀਂ ਅਜ-ਕੱਲ ਦਾ ਸਮਾਂ ਮਾਹੋਲ
ਨਾ ਜੀ ਨਾ ਜੀ ਅੱਜ-ਕੱਲ ਤੇ ਪਤਾ ਕੀ ਮੈਂ ਦੱਸਾਂ ਇੱਕ ਚੀਜ਼ ਨਾ ਮਿਲੇ ਕਿਸੇ ਨੂੰ ਅੱਜ-ਕੱਲ ਤੇ ਆਦਮੀ ਮੇਨੇ ਮਾਰਨੇ ਚਾਲੂ ਕਰ ਦਿੰਦੇ ਆ
ਹਾਂਜੀ
ਇਸ ਕਰਕੇ ਮੈਂ ਤੇ ਕਹਿੰਦੀ ਹਾਂ ਮੈਂ ਤਾਂ ਰੱਬ ਕੋਲ ਮੰਗਦੀ ਮੈਂ ਕਿਸੇ ਕੋਲ ਮੰਗਦੀ ਨੀ
ਹੂੰ,
ਮੈਂ ਉਸ ਬ ਵਾਹਿਗੁਰੂ ਕੋਲੋਂ ਕਹਿੰਨੀ ਆ ਵਾਹਿਗੁਰੂ ਜੀ ਸਭ ਨੂੰ ਦਿਓ ਸਭ ਦਾ ਭਲਾ ਕਰੋ ਸਭ ਨੂੰ ਦਿਓ ਸਭ ਦੇ ਕਾਰਜ ਆਪ ਖਾਲਵੋ
ਮਹਾਰਾਜ ਦੱਸ ਦੱਦਾ ਦਾਤਾ ਏਕ ਹੇ ਸਭ ਕੋ ਦੇਵਣਹਾਰ ਉਹ ਮਾਲਿਕ ਸਭ ਨੂੰ ਦਿੰਦਾ ਹੈ
ਹੂੰ,
ਮਹਾਰਾਜ ਨੂੰ ਤੇ ਸਭਤੇ ਆਸ ਏ, ਸਭ ਮਹਾਰਾਜ ਦੇ ਹੀ ਦਰਦੇ ਭੇਖਾਰੀ ਓਹਦੇ ਘਰ ਦੇ ਮੰਗਤੇ ਨੇ ਸਭ
ਹਾਂ ਉਹ ਕਹਿੰਦਾ ਮੈਂ ਨਿਤ ਦਾ ਮੰਗਤਾ ਮੇਰੀ ਝੋਲੀ ਖੈਰ ਪਾਓ
ਹਾਂਜੀ-ਹਾਂਜੀ, ਹੋਰ ਤੁਹਾਡੇ ਘਰ ਕੀ-ਕੀ ਹੈ?
ਘਰ ਚ ਜੋ ਕੁਝ ਹੁੰਦਾ ਜੀ, ਹੋਰ ਕੀ ਘਰ ਵਿਚ ਹੋਣਾ ਜਿਵੇਂ ਘਰ ਚ ਸਾਰਾ ਸਮਾਨ ਏ ਫਿ੍ਜ ਜੇ ਟੀ ਵੀ ਐ, ਔ ਉਹ ਕੂਲਰ ਹੈ ਸਾਰਾ ਸਮਾਨ ਹੈ ਹੋਰ ਮੈਂ ਤੇ ਵੇਖੋ, ਮੈਨੂੰ ਤੇ ਮੂੜ ਹੋਇਆ ਤੇ ਮੈਂ ਤੇ ਪ ਨਹੀਂ ਚਲਾਉਂਦੀ ਕਿਸੇ ਵੇਲੇ ਬਿਨਾਂ ਪੱਖੇ ਤੋਂ ਬੈਠ ਜਾਂਦੀ ਹਾਂ
ਪੁਰਾਣੀ ਯਾਦ ਪੂਰੀ ਕਰਦੇ ਪੱਖੀ ਚਲਾਉਣ ਵਾਲੀ ਹਨਾ
ਨਾ ਮੈਂ ਪੱਖੀ ਚੱਲਦੀ ਨੀ ਸੀ ਮੈਂ ਪ ਸਿਰਫ਼ ਆਪਣੇ ਬੱਚਿਆਂ ਨੂੰ ਝੱਲਦੀ ਹੁੰਦੀ ਸੀ, ਆਪਣੇ ਆਪ ਨੂੰ ਮੈਂ ਕਦੀ ਨੀ ਸੀ ਝੱਲੀ
ਮੈਂ ਸ਼ੁਰੂ ਤੋਂ ਮਤਲਬ, ਕਿ ਇਸ ਤਰ੍ਹਾਂ ਹੀ ਰਹਿੰਦੀ ਸੀ ਕਿ ਮੇਰੇ ਸਹੁਰਾ ਸਾਹਿਬ ਵੀ ਕਹਿੰਦੇ ਹੁੰਦੇ ਸੀ ਥੱਲੇ ਇਨਵੇਰਟਰ ਲੱਗਿਆ ਤੇ ਸੀ ਮੇਰੇ ਰੂਮ ਚ ਇਨਵੇਟਰ ਨਹੀਂ ਸੀ ਹੈਗਾ, ਕਨੈਕਸ਼ਨ ਨਹੀਂ ਸੀ ਹੈਗਾ ਤਾਂ ਉਹ ਮੈਨੂੰ ਕਹਿ ਦਿੰਦੇ ਹੁੰਦੇ ਸੀ, ਆਜਾ ਬੇਟਾ ਥੱਲੇ ਆ ਜਾ ਤੂੰ ਵੀ ਪੱਖੇ ਥੱਲੇ ਬਹਿ ਜਾ ਤਾਂ ਮੈਂ ਇੱਕੋ ਗੱਲ ਕਹਿੰਦੀ ਸੀ ਨਈ ਹੀ ਮੈਂ ਬਾਬਾ ਜੀ ਦਾ ਨਾਮ ਜਪਦੀ ਹਾਂ, ਬਾਬਾ ਜੀ ਆਪੇ ਮੈਨੂੰ ਸਬਰ ਸਕਤੀ ਬਖਸ਼ਦੇ ਨੇ
ਅੱਛਾ, ਹੋਰ ਅੱਜ ਘਰ ਸਬਜ਼ੀ ਕਿ ਬਣਾਈ ਤੁਸੀਂ?
ਹਾਂਜੀ ਹਾ, ਘਰ ਸਬਜ਼ੀ ਅਸੀਂ ਪਨੀਰ ਬਣਾਇਆ ਸੀ, ਤੇ ਨਾਲ ਛੋਲਿਆਂ ਦੀ ਦਾਲ ਦੀ ਖਿਚੜੀ ਬਣਾਈ ਸੀ।
ਅੱਛਾ ਜੀ।
ਹੂੰ,
ਦਾਲ ਤੇ ਖਿੱਚੜੀ, ਇਹ ਪੰਜਾਬੀਆਂ ਦਾ ਮੇਨ ਖਾਣਾ ਹੈ।
ਹਾਂਜੀ ਜੀ ਬਸ ਮੈਂ ਹੁਣ ਤੇਨੂੰ ਕੀ ਦੱਸਾਂ ਚਾਵਲ ਬਚੇ ਹੋਏ ਸੀ ਥੋੜੇ ਜਿਹੇ ਮੈਂ ਕਿਹਾ ਸੁੱਟਣੇ ਨੀ ਏ ਉਹਦੇ ਚ ਮੈਂ ਛੋਲਿਆਂ ਦੀ ਦਾਲ ਉਬਾਲ ਕੇ ਤੜਕਾ ਲਗਾ ਦਿੱਤਾ
ਅੱਛਾ ਜੀ।
ਵੇਖੋ ਬੜੀ ਮੇਹਨਤ ਨਾ ਕਮਾਂਦੇ ਆ, ਤਾਂ ਏਦਾਂ ਸੁੱਟੀਏ ਅਨਾਜ ਵੇਸਟ ਕਰੀਏ ਤੇ ਗਲਤ ਗੱਲ ਐ।
ਹਾਂਜੀ, ਅਗਰ ਤੂਸੀ ਏਕ-ਏਕ ਦਾਣਾ ਬਚਾਓਗੇ ਤਾਂਈ ਤੇ ਦੇਸ਼ ਚ ਅੰਨ ਦਾ ਅਕਾਲ ਨੀ ਪੈ ਸਕਦਾ ਨਾ, ਜੇ ਤੂਆਡੇ ਵਰਗੇ ਸਬ ਘਾਰ ਚ ਜੇ ਤੂਆਡੇ ਵਰਗੀ ਸਬ ਘਾਰ ਦੀ ਸੋਚ ਹੋਜੇ, ਤੇ ਅਨਾਜ ਦਾ
ਹੂੰ ਜੀ ਹਾਂਜੀ।
ਹੋਰ?
ਬਾਸ ਜੀ ਵਧੀਆ ਜੀ, ਹੋਰ ਤੂਸੀ ਫੋਨ ਕਾਰ ਲੇਆ ਕਰੋ ਕਦੀ ਉ, ਯਾਦ ਕਾਰ ਲੇਆ ਕਰੋ ਨਿਮਾਣੇਆਂ ਨੂੰ ਸਾਨੂੰ ਵੀ, ਬੜੇ ਦਿਨਾਂ ਬਾਦ ਫੋਨ ਕੀਤਾ ਤੂਸੀ ਸਾਨੂੰ
ਹਾਂਜੀ, ਹਾਂਜੀ ਕਰਾਂਗੇ ਰਾਲ ਮਿਲ ਕੇ, ਹਾਂਜੀ। ਹੋਰ ਚਲੋ, ਸਾਸ੍ਰੀ ਕਾਲ ਜੀ।
ਹਾਂਜੀ।